ਸਤਿ ਸ੍ਰੀ ਅਕਾਲ।
ਅਰੇ ਇੱਕ ਮਿੰਟ ਰੁਕ ਜਾ। ਸੀਮੀ ਸਪੀਕਰ ਬੰਦ ਕਰ ਅੰਦਰੋਂ। ਹੈਲੋ
ਹੈਲੋ
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਅੱਜ ਸਵੇਰੇ-ਸਵੇਰੇ ਕਿਸ ਤਰ੍ਹਾਂ ਯਾਦ ਕਰ ਲਿਆ।
ਬਸ ਓਦਾਂ ਈਂ ਮੈਂ ਕਿਆ ਪਹਿਲੇ ਫੋਨ ਕਰਾਂ ਫਿਰ ਟਾਈਮ ਨ੍ਹੀਂ ਲੱਗਦਾ।
ਅੱਛਾ ਕਿਉਂ ਕਿਧਰੇ ਗਏ ਦੇਓ ਤੁਸੀਂ?
ਹਾਂ, ਮੈਂ ਆਪਣੀ ਮੰਮੀ ਨਾਲ ਆਈ ਦੀ ਆਂ। ਰਾਤੀ ਮੈਂ ਵੀ ਕਾਲ ਕਰਨਾ ਸੀ ਪਰ ਫਿਰ ਰਾਤੀ ਸਾਡੇ ਮਹਿਮਾਨ ਆ ਗਏ।
ਓਹੋ, ਅੱਛਾ। ਫਿਰ ਅੱਛਾ, ਹੋਰ ਸੁਣਾਓ।
ਬਹੁਤ ਸਭ ਵਧੀਆ ਮੈਂ ਕਿਆ ਫੋਨ ਮਿਲਾਵਾਂ ਪੁੱਛਾਂ ਤੁਹਾਨੂੰ ਕੀ ਹਾਲ?
ਹਾਲ ਚਾਲ ਵਧੀਆ, ਹੈਂ! ਹਾਂਜੀ। ਘੁੰਮਿ ਆਏ ਦਿਨੇ। ਹਾਂ, ਬਸ ਆਪਣੀ ਭੈਣ ਘਰ ਉੱਧਰ ਗਏ, ਇਧਰ ਗਏ।
ਅੱਛਾ। ਸਹੀ ਐ। ਹੋਰ ਫਿਰ ਰਾਤੀ ਮੇਰੇ ਮਹਿਮਾਨ ਆ ਗਏ, ਫਿਰ ਰਾ ਕੱਲ ਤੇ ਬਾ ਪੂਰਾ ਦਿਨ ਬਿਜੀ ਰਈ ਆਂ। ਪਹਿਲੇ ਸਵੇਰੇ ਮੈਂ ਉਹ ਬਣਾਏ ਆਲੂ ਪਰੋਂਠੇ। ਪਹਿਲੇ ਸਵੇਰੇ-ਸਵੇਰੇ ਮੈਂ ਆਈ ਮੰਮੀ ਘਰ, ਮੰਮੀ ਛੱਡਣ। ਫਿਰ ਉਹਦੇ ਬਾਅਦ ਮੈਂ ਆਲੂ ਪਰਾਂਠੇ ਬਣਾਏ। ਸਫ਼ਾਈ ਸਫੂਈ ਕੀਤੀ ਸਮਾਨ ਸਾਰਾ। ਸਮਾਨ ਆਰਡਰ ਕੀਤਾ। ਹਾਂ, ਜਿਵੇਂ ਹੁਣ ਮੈਂ ਘਰ ਸੀ ਤੇ ਫਿਰ ਕੋਈ ਨੀ ਸੀ ਤੇ ਫਿਰ ਸਮਾਨ ਵੀ ਰਾਤੀ ਕਿ ਕਰਦੀ। ਹਾਂ, ਦੁੱਧ ਸਬ ਜੀ ਹ ਸਾਰਾ ਸਮਾਨ ਔਡਰ ਕੀਤਾ ਤਾਂ ਫੇਰ ਨਾਲ ਆਲੂ ਪਰਾਂਠੇ ਬਣਾ ਲੈਣੇ ਵਿਿਆਾਮ
ਹਾਂ
ਪਰਾਂਠੇ ਬਣ ਲਾ ਕੇ ਇਸ ਕੰਮੀ ਸਫ਼ਾਈ ਕਰ ਗਏ ਫੇਰ ਅਸੀਂ ਥੋੜ੍ਹੀ ਦੇਰ ਬਾਅਦ ਸੋ ਗਏ ਅਸੀਂ ਸਿੱਧਾ ਚਾਰ ਵਜੇ ਉੱਠਿਆ ਹਮ ਉੱਠ ਕੇ ਫਿਰ ਅਸੀਂ ਅਸੀਂ ਉਹ ਬਣਾਇਆ ਕੀ ਕਹਿੰਦੇ ਆ ਆਲੂ ਬਣਾਏ ਪਹਿਲੇ ਪਲ ਕੀ ਕੀ ਇੱਕ ਸਿੰਪਲ ਪਰਾਂਠਾ ਬਣਾ ਲੋ ਚਾਹ ਨਾਲ ਫੇਰ ਕਿਹਾ ਕਿ ਚਲੋ ਮੈਂ ਕਿਹਾ ਆਲੂ ਪਏ ਨੇ ਮੈਂ ਆਲੂ ਬਣਾ ਲੈਂਦੀ ਹ ਫਿਰ ਆਲੂ ਬਣਾਏ ਤੜਕਾ ਲਗਾ ਕੇ ਸੇਰ
ਬਸ ਸਾਰਾ ਦਿਨ ਬੀਜੀੀ ਰੋ
ਹਾਂ ਤੇ ਮੰਮੀ ਨੇ ਆਮ ਨਾਲ ਆਲੂ ਤੇ ਰੋਟੀ ਖਾਈ ਮੈਂ ਦਹੀਂ ਆਲੂ ਰੋਟੀ ਖਾਾਈ
ਅੱਛਾ
ਹਮ ਫਿਰ ਉਹਦੇ ਬਾਅਦ ਰਾਤੀ ਮੇਰੀ ਮਸੀ ਨਾਸੀ ਚਰ ਉਹਰ ਰੋਟੀ ਦੀ ਤਿਆਰੀ ਕੀਤੀ ਫਟਾਫਟ ਪਨੀਰ ਬਣਾਇਆ ਦਾਲ ਚੋਲ ਰੋਟੀਆਂ ਸਾਰਾ ਸਮਾਨ ਬਣਾਇਆ
ਅੱ
ਫਿਰ ਉਹਦੇ ਚ ਟਾਈਮ ਲੱਗ ਗਿਆ
ਹੋੋ ਚਲੋ ਚਲੋ ਬੀਜੀ ਰਹੇ ਹੋ ਬੈਠ ਉਠੇ ਨਹੀਂ ਖਾਲੀ
ਕੀ?
ਖਾਲੀ ਨੀ ਬੈਠੇ ਬੀਜੀ ਰਹੇ ਹੋ।
ਹਾਂ ਪੂਰਾ ਦਿਨ ਬਿਜੀ
ਹਾਂ, ਚਲੋ ਬਹੁਤ ਵਧੀਆ ਹੋਇਆ ਹੋਰ ਫੇਰ ਅੱਗੇ ਦਾ ਹੁਣ ਤੁਹਾਡਾ ਕੀ ਪ੍ਰੋਗਰਾਮ ਐ।
ਅੱਗੇ ਦਾ ਹੁਣ ਮੈਂ ਕੱਲ ਵਾਪਿਸ ਚਲ ਜਾਣਾ ਏ। ਅੱਜ ਹੀ ਸ਼ਾਮੀ ਚੱਲ ਜਾਵਾਂਗੀ, ਸ਼ਾਮੀ ਨੀ ਮਤਲਬ ਰਾਤ ਦੀ ਜਾਵਾਂਗੀ ਕਿਉਂਕਿ ਇਸ ਕਰਕੇ ਨਾ ਸਵੇਰੇ, ਸਵੇਰੇ ਮੇਰੀ ਔਫਿਸ ਹੋਏਗਾ ਨਾ ਤੇ ਟ੍ਰੇਨ ਟਾਈਮ ਸਿਰ ਨਹੀਂ ਪਹੁੰਚਾਂਦੀ ਹੈ ਮੈਨੂੰ ਉੱਥੇ ਸੋਚਿਆ ਫੇਰ ਰਾਤ ਦੀ ਟ੍ਰੇਨ ਕਰਵਾਲਾ ਰਾਤ ਤੇ ਫੇਰ ਇਹ ਹੋਏਗਾ ਕਿ ਸ਼ਾਮੀ ਜਾਵਾਂਗੀ ਤਾਂ ਫੇਰ ਪੂਰਾ ਦਿਨ ਹੀ ਖਰਾਬ ਹੋ ਜਾਏਗਾ ਇਸ
ਨਹੀਂ, ਸਵੇਰੇ ਟ੍ਰੇਨ ਜਾਂਦੀ ਤੜਕੇ ਨਿਕਲ ਜਾਣਾ ਤੁਸੀਂ
ਅਰੇ ਫੇਰ ਮੈਂ ਔਫਿਸ ਨਹੀਂ ਪਹੁੰਚ ਪਾ ਪਵਾਂਗੀ ਨਾ।
ਨਹੀਂ ਤੁਸੀਂ ਘਰੋਂ ਤਿਆਰ ਹੋ ਕੇ ਸਿੱਧਾ ਆਫਿਸ ਪਹੁੰਚ ਜਾਣਾ।
ਅਰੇ, ਉਹ ਗੱਲ ਤਾਂ ਠੀਕ ਐ। ਪਰ ਫੇਰ ਇਹਵੇ ਨਾ ਕਿ ਮੈਂ ਅੱਗੇ ਵੀ ਛੁੱਟੀ
ਤੇ ਔਫਿਸ ਤੇ ਪਹੁੰਚ ਜਾਓਗੇ ਸਿੱਧਾ ਕੱਲ੍ਹ ਅਟੈਂਡ ਹੋ ਜਾਏਗਾ ਤੁਹਾਡਾ ਔਫਿਸ
ਅਰੇ ਨਹੀਂ ਬੜੇ ਭੈੜੇ ਨੇ ਉਹ ਗਰ ਕੁੱਛ ਵੀ ਗੜਬੜ ਹੋਏ ਨਾ ਤੇ ਮੇਰੀ ਛੁੱਟੀਆਂ ਨਾ ਕੈਂਸਲ ਕਰ ਦੇਣ।
ਚਲੋ ਵੇਖੋ ਹੂੰ, ਹਾਂ ਕੈਬ ਕਰ ਲੈਣਾ ਹੋਰ ਕੀ?
ਉਹਨਾਂ ਨੇ ਇਹੀ ਕਹਿਣਾ ਕਿ ਅਭੀ ਆਪ ਛੁੱਟੀ ਲੇ ਕਰ ਆਏ ਹੋ। ਅਗਰ ਦਸ ਵਜੇ ਤੋਂ ਬਾਅਦ ਪਹੁੰਚੀ ਨਾ ਗਿਆਰਾਂ ਵਜੇ ਨਾਲ ਤੇ ਉਹਨਾਂ ਨੇ ਹਾਫ ਡੇ ਲਗਾ ਦੇਣਾ ਹੈ ਮੇਰਾ।
ਅੱਛਾ -ਅੱਛਾ। ਕੈਬ ਕਰ ਲੈਣਾ ਆਪ ਕੈਬ, ਤੁਸੀਂ ਕੈਬ ਕਰ ਲੈਣਾ ਫੇਰ ਕੈਬ ਚਲੇ ਜਾਈਓ। ਤੜਕੇ ਪੰਜ ਵਜੇ ਦੇ ਨਾਲ ਹਾਂ ਹਾਂ ਢਾਈ ਤਿੰਨ ਘੰਟੇ ਦਾ ਨੌ ਵਜੇ ਤੱਕ ਉੱਥੇ ਤੁਹਾਨੂੰ ਪਹੁਚਾ ਜਾਏਗਾ ਸਹੀ ਸੂਈ ਹੋਰ ਕੀ
ਹਾਂ ਇਹ ਕਰ ਤਿੰਨ ਚਾਰ ਵਜੇ ਦੀ ਕੈਬ ਹੋਏਗੀ ਨਾ ਫਿਰ ਉਹ ਕਰ ਲਾਂਗੇ
ਹਾਂਜੀ ਹੋਰ ਹਾਂ ਹੋਰ ਬਸ ਵਧੀਆ ਰਸੋਈ ਚ ਗਈ ਸੀ ।ਮੈਂ ਕਿਹਾ ਰਾਜਮਾਂ ਬਣਾਵਾਂ । ਗਈ ਆ ਕੁੱਕਰ ਦੀ ਸੀਟੀ ਦਾ ਉਤਲਾ ਹੀ ਗੁਆ ਗੇ ਨੇ। ਕੰਮ ਵਾਲੇ ਹੁਣ ਵੇਖਾਂਗੇ ਬਜ ਬਾਜ਼ਾਰ ਜਾਵਾਂਗੇ ਤੇ ਲਵਾ ਕੇ ਲਿਆਵਾਂਗੇ।
ਦੇਣਾ।ਬਾਹਰ ਮਿਲਦੇ ਨੀ ਹੋਦੇ ਰਾਜਮਾ
ਹੁਣ ਦੂਜੇ ਕੁੱਕਰ ਦੀ ਲਾ ਕੇ ਆਈ ਆਂ ਹਾਂਜੀ।
ਮੈਂ ਕੈ ਰੀ ਆਂ ਬਾਰ ਨੀ ਮਿਲਦੇ ਹੋਣੇ ਨਾ।
ਅੱਛਾ, ਔ ਬਣਾ ਔ ਫਿਰ ਮੈੰਗੀ ਹੈ ਨਾ ਦਾਲਾਂ ਸਬਜ਼ੀਆਂ ਜੋ ਚੀਜ਼ਾਂ ਜੈਦਾ ਮੈੰਗੀ ਹੁੰਦੀ ਫਿਰ ਔ ਕਿੰਨੇ ਬਣਾਣ ਤਾਂ ਕਰਕ
ਐ ਹੁਣ ਤਾ ਹੈ ਮੈੰਗਾ ਸਮਾਨ ਵੀ ਬਣਾਂਦੇ ਨਾ
ਹਾਂ।
ਪੀਜੀ ਵਾਲੇ।
ਅ ਜੋ ਰਸਤੇ ਚ ਜੋ ਸਸ ਵਲ ਗੈਸ ਦੀ ਪ੍ਰੋਬਲਮ ਸਾਣ ਤੇ ਐਸਾ ਕੋਈ ਗੈਸ ਦੀ ਪ੍ਰੋਬਲਮ ਲੱਗੀ ਨੀ। ਸੈਡ ਤਾ ਮੁੱਕਦੈ ਨਾਲ ਈ ਪਰਵਾ ਲੈਂਣੇ ਆ ਜਾਂਦਾ। ਦਸ ਦਿਨ ਬਾਦ ਬੁਕ ਬਕਿੰਗ ਕਰਨੇ ਆਂ ਦੋ ਦਿਨ ਬਾਅਦ ਆ ਜਾਂਦਾ ਸਿਲੰਡਰ। ਹਾਂ। ਹੋਰ ਸੁਣਾਓ?
ਹੋਰ ਬਸ ਸਭ ਵਧੀਆ।ਤੁਸੀਂ
ਹਾਂਜੀ ਹਾਂ। ਹਾਂਜੀ ਬਸ ਵਧੀਆ ਵਧੀਆ। ਸਭ ਬੱਚੇ ਗਏ ਦੇ ਨੇ ਬੱਚਿਆਂ ਨੇ ਹੋਣ ਔਨਾਂ ਦੀ ਇੱਕੋ ਮੇਰੇ ਘਰ ਦਾ ਮੂਰਤ ਸੀ, ਔਦੀ ਤੇ ਔ ਹੋਣ ਮੂਰਤ ਕਰਕੇ ਬਾਈ ਵੀਹ ਤਰੀਕ ਨੂੰ ਪਾਠ ਰੱਖਣੈ ਬਾਈ ਨੂੰ ਭੋਗ ਪੈਣੈ। ਤੇਈ ਚੌਵੀ ਨੂੰ ਨਿਕਲਣਗੇ ਔਥੋਂ, ਹਾਂਜੀ।ਹਾਂ, ਬਸ ਸਰੇ ਪ੍ਰੋਗਰਾਮ ਚੱਲਨੇ ਨੇ ਹੁਣ ਆਈ ਦੀ ਏ ਬੇਟੀ ਔ ਚੱਲੀ ਜਾਏਗੀ ਫੇਰ ਕੱਲੇ ਹੋ ਜਾਂਗੇ ਪਰ ਕਿਸੇ ਦੇ ਘਰ ਮਨ ਨੀ ਕਰਦਾ ਨਾ ਜਾਣ ਤੇ ਕਿਦੇ ਜਾਓ ਫੇਰ ਕਿਸੇ ਨੂੰ ਕੋ ਛੱਡੋ ਫੇਰ ਬੁਰਾ ਲੱਗਦਾ ਵੇ ਬਾਰ ਬਾਰ। ਏਸ ਕਰਕੇ ਹਾਂ। ਭੈਣ ਕੈੰਦੀ ਏਧਰ ਆ ਜਾ ਘਰ ਛੋੜ ਕੇ ਜਾਯਾ ਨੀ ਜਾਂਦਾ ਆਪਣੇ ਘਰ ਚ ਆਰਾਮ ਰੈੰਦੈ ਜਿ ਜਿੱਥੇ ਮਰਜ਼ੀ ਬੈਠੋ, ਜੋ ਮਰਜ਼ੀ ਖਾਓ, ਜੋ ਮਰਜ਼ੀ ਚੱਲੋ। ਐ ਚੱਕਰ ਹੈ ਨਾ ਹਾਂ। ਵ ਹਾਂ ਹਾਂ। ਹੋਰ?
ਹੋਰ ਬਸ।
ਹਾਂਜੀ। ਹੋਰ ਦੱਸੋ ਕੀ ਪ੍ਰੋਗਰਾਮ ਹੈ ਕਿਧਰੇ ਕੁਛ ਹੁਣ ਘੁੰਮਣ ਫਿਰਨ ਕਿੱਥੇ ਜਾ ਰਹੇ ਤੁਸੀਂ? ਕਹਿ ਰਹੇ ਛੁੱਟੀਆਂ ਲੈਨੀਆਂ, ਕਿਉਂ ਕਿੱਥੇ ਜਾਣਾ ਤੁਸੀਂ ਜੀ?
ਮੈਂ ਉੱਥੇ ਜਾਣਾ ਐ।
ਘੁੰਮਣ ਜਾਣਾ? ਯਾਤਰਾ? ਯਾਤਰਾ ਜਾਨੀ ਕਿ ਉਂਵੇ ਹੀ?
ਹਾਂ ਹਾਂ ਯਾਤਰਾ ਤੇ ਚੱਲੇ ਆਂ ਘੁੰਮਣ।
ਕਿੰਨੇ ਜਣੇ ਚਲੇ ਓ?
ਅਸੀਂ ਹੈਗੇ ਆ ਦੋ ਮਤਲਬ ਮੇਰੇ ਭਰਾ ਐ, ਭਾਬੀ, ਉਹਨਾਂ ਦੇ ਬੱਚੇ। ਹੋਰ ਮੇਰੇ ਮਾਮੇ
ਅੱਛਾ ਅੱਛਾ ਚਲੋ ਚਲੋ ਬਹੁਤ ਵਧੀਆ। ਕਿੰਨੇ ਦਿਨ ਵਾਸਤੇ
ਅਸੀਂ ਚਲੀਆਂ ਹਫ਼ਤੇ, ਹਫ਼ਤਾ ਵੀ ਲੱਗ ਈ ਜਾਏਗਾ।
ਫ਼ੇਰ ਉੱਥੇ ਤੇ ਠੰ, ਠੰਡ ਹੋਏਗੀ ਬੜੀ?
ਹਾਂ ਇਹਨੀ ਠੰਡ ਨੀ ਹੁੰਦੀ ਐ, ਹੁੰਦੀ ਐ, ਪਰ ਏਨੀ ਨੀ ਹੁੰਦੀ ਠੰਡ। ਅਸੀਂ ਤੇ ਉਹੀ ਲੈ ਕੇ ਜਾਣੇ ਆ ਬਸ, ਇੱਕ ਇੱਕ ਜੈਕਟ ਜੋਂ ਉੱਪਰ ਪਾ ਕੇ ਜਾਣੀ ਏ ਨਾ
ਹਾਂ ਟੀ ਵੀ ਤੇ ਬੜਾ ਗਲੇਸ਼ੀਅਰ ਬਣਿਆ ਗਾ ਹੇਮਕੁੰਟ ਸਾਹਿਬ। ਓਧਰ ਬਹੁਤ ਬਰਫ਼ ਜਮੀ ਵੀ ਐ, ਬਾਬਾ ਜੀ ਦੇ ਉੱਤੇ। ਤੇ ਹਾਂ
ਤੇ ਉਹੀ ਕੀ ਕਹਿੰਦੇ ਆ ਥੋੜਾ ਥੋੜਾ ਹੀ ਲੈ ਕਰ ਜਾਣਾ ਐ, ਸਮਾਨ ਸਮੂਨ ਜੈ ਕਟ ਵਗੈਰਾ ਇੱਕ ਇੱਕ ਕਿ ਜੈਕਟ ਲੈ ਕਰ ਜਾਵਾਂਗੇ, ਬਾਕੀ ਸ਼ੋਲ ਰੱਖ ਲਾਂਗੇ, ਸਟੋਲ ਬਸ।
ਆਹ ਹਾਂ ਸਹੀ ਹੋਰ ਕੀ ਹਾਂ। ਜ਼ਿਆਦਾ ਕਰਨਾ ਕੀ ਹੁੰਦਾ ਵਾ, ਦੋ ਦੋ ਦਿਨ ਜੀਨਸਾਂ ਚੱਲ ਜਾਂਦੀਆ ਏ ਆ। ਟਰਾਊਜ਼ਰ ਪਾ ਲਓ, ਡਰਾਊਜ਼ਰ ਚੱਲ ਜਾਂਦੇ ਬੱਚੇ ਕਹਿੰਦੇ ਕੀ ਕਰੇ ਬੱਚੇ? ਕੱਪੜੇ ਪਾ ਲੋ। ਆਰਾਮ ਨਾਲ ਜਾਓ। ਫ੍ਰੀ ਹੋ ਕੇ ਲੋਕ ਕੀ ਐਨੇ ਐਨੇ ਸੂਟ, ਐਨੇ ਐਨੇ ਕੱਪੜੇ ਇਕੱਠੇ ਕਰ ਲੈਂਦੇ ਨੇ ਤੇ ਢੇਰ ਬੋਝੇ ਚੁੱਕ ਲੈਂਦੇ ਨੇ। ਸਾਹਮਣੇ ਤੇ ਆਪੇ ਹੀ ਆ ਨਾ।
ਹੂੰ, ਉਹੀ ਨਾ ਤੇ ਮੈਂ ਤੇ ਆਪਣੀ ਲਿਖ ਜਾਣੀ ਹੈ, ਜਿਵੇਂ ਅਸੀਂ ਹਫ਼ਤੇ ਲਈ, ਜਾ ਰਿਹਾ, ਤੇ ਤਿੰਨ ਦਿ
ਹਾਂਜੀ-ਹਾਂਜੀ ਸਵੈਟ ਸ਼ਰਟਾਂ ਲੈ, ਸਵੈਟ ਸ਼ਰਟਾ ਕੋਈ ਰੱਖ ਨਾ ਬਾਕੀ ਤਾਂ ਗਰਮੀ ਆਉਂਦੀ ਹੈ। ਇਹਨੀ ਜੈਕਟ ਨਾਲ ਹਾਂ-ਹਾਂ ਕੋਟ ਹਾਂ ਕੋਟਨ ਦੀ ਰੱਖ ਨਾ ਕੱਪੜੇ ਕਿਉਂਕਿ ਬਰਫ਼ ਦੇ ਉੱਤੇ ਹੁੰਦਾ, ਗਰ ਠੰਡ ਨੀ ਲਗਦੀ ਬਰਫ਼ ਦੇ ਉੱਤੇ
ਹਾਂ,
ਹੋਰ?
ਬਸ ਉਹੀ ਕਿ ਕੀ ਰੱਖਾਂਗੀ ਮੈਂ ਜ਼ਿਆਦਾ ਨਹੀਂ ਰੱਖਾਂਗੀ। ਅਗਰ ਸਵੈਟ ਸ਼ਰਟ ਰੱਖਣੀ ਵੀ ਪਈ ਤੇ ਬਸ ਇੱਕ ਰੱਖਾਂ
ਬ ਬੱਚਿਆਂ ਦਾ ਬੱਚਿਆਂ ਦਾ ਧਿਆਨ ਰੱਖਣਾ। ਕਿਉਂਕਿ ਬੱਚਿਆਂ ਨੂੰ ਠੰਢ ਲੱਗ ਜਾਂਦੀ ਹੈ। ਉਹਨਾਂ ਹੀ ਦਵਾਈਆਂ ਸਵਾਈਆਂ ਲੈ ਕੇ, ਜਾਣਾ ਆਪਣੀਆਂ ਵੀ ਥੋੜ੍ਹੀ ਬਹੁਤ ਲੈਣਾ ਰੂਜ਼ ਮੋਸ਼ਨ ਵਗੈਰਾ ਦੀ, ਕਿਸ ਟਾਈਮ ਪਾਣੀ ਨੀ ਸਖਾਂਦਾ ਨਾ ਹਾਂ, ਹੂੰ, ਹੋਰ ਸੁਣਾਓ?
ਪੈਰਾਸੀਟਾਮੋਲ ਰੱਖ ਲਾਂਗੇ ਵੋਮਈਨ ਰੱਖ,
ਹਾਂ ਉਲਟੀ ਵਾਲੇ, ਰੱਖਣਾ, ਸਰਦਾਰ ਜੀ ਪੋਟੀ ਦੀ ਗੋਲੀ ਰਖਲੋ। ੀਆਂ ਦੀ ਗੋਲੀ ਰੰਗਦੇ ਸੀ ਉਹ ਰੱਖਣਾ ਜ਼ਰੂਰ
ਹਾਂ ਉਹ ਡਾਇਕਲੋ ਹਮ ਨੋਰ ਫਲੋਕਸ ਹੁੰਦਾ ਉਹ ਰੱਖ ਲਾਂਗੇ
ਤੇ ਹੈ ਹੀ ਨਾ
ਰੱਖ ਲਾਂਗੇ ਪਤਾ ਨੀ ਕਿਸੇ ਨੂੰ ਵੀ ਹੋਰ ਨੂੰ ਵੀ ਲੋੜ ਪੈ ਜਾਂਦੀ ਹੈ ਨਾ ਹਮ ਇੱਕ ਦਵਾਈ ਆਉਂਦੀ । ਵੀ ਸੈਕਸ਼ਨ । ਉਹ, ਰੱਖ ਲਾਂਗੇ।
ਹਾਂ । ਓ ਨਾਲ ਕੀ ਹੁੰਦਾ?
ਉਹਨਾਂ ਨੂੰ ਵੀ, ਸੈਕਸ਼ਨ । ਫਾਈਵ ਹੰਡਰਡ ਹੁੰਦੇ ਆ, ਅਗਰ ਬੁਖਾਰ । ਸਰਦੀ, ਜੁਕਾਮ ਲੱਗ ਜਾਏ।
ਹਾਂਜੀ। ਹਾਂ, ਹਾਂ। ਚਲੋ, ਹੋਰ ਸੁਣਾਓ । ਚਲੋ, ਆ ਨਾ । ਫਿਰ ਮਿਲਣ ਉੱਥੋਂ ਦੀ ਸਾਨੂੰ, ਜਦ ਉਧਰ ਆਉਗੇ। ਹਾਂਜੀ।
ਆਵਾਂਗੇ, ਅਗਲੇ, ਅਗਲੇ ਮਹੀਨੇ ਆਵਾਂਗੇ ਤੁਹਾਨੂੰ ਮਿਲਣ ।
ਚਲੋ, ਚਲੋ ਲਾ ਲੈਣਾ ਜਰੂਰ ਚੱਕਰ।
ਹਮ, ਹਮ ।ਹਾਂਜੀ। ਬਸ ਸਭ ਵਧੀਆ। ਹਾਂ, ਹਾਂ। ਓ ਕੇ।
ਓਕੇ ਜੀ। ਸਤਿ ਸ਼੍ਰੀ ਅਕਾਲ। ਕਾਲ।
ਕਾਲ।
ਧਿਆਨ ਰੱਖਣਾ ਬੱਚਿਆਂ ਦਾ, ਯਾਤਰਾ ਚ । ਬੱਚਿਆਂ ਨੂੰ ਵੀ ਧਿਆਨ ਨਾਲ ਰੱਖਣਾ। ਆਂ, ਬੱਚਿਆਂ ਦੇ ਵੀ ਗਰਮ ਕੱਪੜੇ। ਵੇਖਾਂਗੇ । ਅਜੇ ਕੋਸ਼ਿਸ਼, ਅਹ ਕਹਿ ਨਹੀਂ ਸਕਦੀ ਮੈਂ, ਉਸ ਟਾਈਮ ਦੇਖੋ ਕੀ ਬਣਦਾ। ਹਜੇ। ਹਾਂਜੀ ਠੀਕ ਹੈ। ਸਤ ਸ੍ਰੀ ਅਕਾਲ। ਹਾਂ।